ਹੈਲੋ ਭਾਜੀ ਹਾਂਜੀ, ਹੋਰ ਕਿਵੇਂ ਹੋ? ਬਸ ਵਧੀਆ, ਹੋਰ? ਕੀ ਕਰਦੇ ਪਏ ਔ?
ਕੁਛ ਨੀ ਬਸ ਬੈਠੀ ਹੋਈ ਸੀ, ਕਿ ਮੇਰੀ ਨਾ ਅੱਜ ਤਬੀਅਤ ਨਹੀਂ ਮੈਨੂੰ ਠੀਕ ਲੱਗਦੀ। ਖਾਸੀ-ਖਾਸੀ ਜੀ ਆਈ ਜਾਂਦੀ ਹੈ।
ਹਾਂ ਅਸੀਂ ਨਾ ਹੁਣ ਮਾਰਕੀਟ ਗਈ ਸੀਗੀ ਨਾ ਸ਼ਾਮੀ ਤੇ ਪਤਾ ਨੀ ਇੰਨਾ ਧੂੰਆ, ਇੰਨਾ ਧੂੰਆ ਟ੍ਰੈਫਿਕ ਬੜਾ ਸੀਗਾ ਤੇ ਉਸ ਨਾਲ ਨਾ ਮੈਨੂੰ ਇੰਨੀ ਖਾਸੀ ਹੋ ਗਈ, ਮੇਰੇ ਤੇ ਗਬਰਾਹਟ ਹੋਈ ਜਾਂਦੀ ਆ।
ਪੋਲਿਊਸ਼ਨ ਬਹੁਤ ਜਿਆਦਾ, ਆ ਅੱਜ-ਕੱਲ੍ਹ ਨਾ ਬਹੁਤ ਜ਼ਿਆਦਾ ਚੱਲ ਰਿਹਾ ਚੀਜ਼। ਹਨ, ਬੱਚਿਆਂ ਨੂੰ ਵੀ ਬੜੀ ਪ੍ਰੋਬਲਮ ਹੋ ਰਹੀ ਆ ਮੈਨੂੰ ਤਾਂ ਸਾਇਨਸ ਹੈ, ਨਾ ਤਾਂ ਮੇ ਵਰਗੇ ਨੂੰ ਤਾਂ ਉਹ ਸਮੈਲ ਵੀ ਥੋੜੀ ਜਿਹੀ ਆ ਜਾਵੇ ਨਾ ਮੈਨੂੰ ਬਹੁਤ ਪ੍ਰੋਬਲਮ ਹੁੰਦੀ।
ਹਾਂ, ਪਰ ਪੋਲਿਊਸ਼ਨ ਦੇਖ ਨਾ ਕਿੰਨਾ ਹੋ, ਗਿਆ ਮਤਲਬ ਅੱਜ ਕਲ ਗੱਡੀਆਂ ਵੀ ਇੰਨੇ ਹੋ। ਨੇ ਨਾਲ ਪੋਲਿਊਸ਼ਨ ਹਵਾ ਵੀ ਇੰਨਾਂ ਕਿ ਪੱਛਾ ਹੀ ਨਹੀਂ ਮੇਰਾ ਤੇ ਇਸ ਤਰ ਖਾਸੀ ਵਰਗਾ ਮੈਨੂੰ ਇਨਾ ਤੇ ਇੰਨੀ ਤਕਲੀਫ਼ ਹੋ ਰਹੀ। ਤੇ ਮੈਂ ਹੁਣ ਡਾਕਟਰ ਨੂੰ ਦਿਖਾਇਆ ਨਾ, ਉਹਨ ਕਹਿੰਦੇ ਬਸ ਇਹ ਤੂੰਏ ਕੋਲੋਂ ਦੂਰ ਰਹੋ ਥੋੜਾ।
ਉਹੀ ਉ ਬਟ ਕਰੀਏ ਵੀ ਕੀ ਹੈ, ਹੁਣ ਕੰਮ ਲਈ ਬਾਹਰ ਜਾਣਾ ਪੈਂਦਾ ਆ
ਆਪਾਂ ਰੋਜ਼, ਰੋਜ਼ ਨਹੀਂ ਨਾ ਚਾਹੁੰਦੇ, ਆਪਾਂ ਦੀਦੀ ਕਦੋਂ ਕਦੋਂ ਹੀ ਨ ਬਾਹਰ ਨਿਕਲਣੇ ਉਸਦੇ ਚ ਵੀ ਅਗਰ ਤ ਤਕਲੀ ਹੋਉਣ ਲੱਗੇ, ਤਾਂ ਫਿਰ ਫਾਇਦਾ ਨੀ ਨਹੀਂ ਨਾ।
ਹ ਉਹ ਤਾਂ ਗੱਲ ਹੈਗੀ ਆ ਕੀ ਕਰ ਸਕਦੇ ਆ ਹੁਣ ਮੇ ਜਿਹੜਾ ਮਤਲਬ ਰੋਜ਼ ਜਾਣਾ ਆਉਣਾ ਹੈ, ਨਾ ਬੱਚਿਆਂ ਨੂੰ ਲੈਣ ਜਾਂਦੇ ਆਾਂ।
ਅੱਛਾ।
ਆ ਛੱਡਣ ਜਾਣਾ ਲੈਣ ਜਾਣਾ ਮੇਰਾ ਇਹ ਚੀਜ਼ ਬਹੁਤ ਹੈ। ਮੈਂ ਆਪਣਾ ਨੱਕ ਨੁਕ ਬੰਨਣਾ ਫੇਰ ਦਾਂ ਜਾਣਾ ਮੈਂ। ਓਦਾਂ ਨਹੀਂ ਜਾ ਸਕਦੇ, ਬੜਾ ਮੈਨੂੰ ਔਖਾ ਹੋ ਜਾਂਦਾ ਆ।
ਹਾਂ। ਤੇ ਮਾਸ ਬਸ ਫਿਰ ਡਾਕਟਰ ਉਹੀ ਕਹਿੰਦੇ ਨੇ ਤੁਸੀਂ ਮਾਸ ਪਾਾਇਆ ਕਰੋ, ਤੁਹਾਨੂੰ ਸਹਿਣ ਨੀ ਆਉਂਦਾ ਨਾ। ਮਾਸ ਪਾ ਕੇ ਹੀ ਬਾਹਰ ਨਿਕਲਿਆ ਕਰੋ।
ਮੇਰਾ ਸੀਨ ਉਹੀ ਹੈ।
ਹਾਂ, ਨਹੀਂ ਤਾਂ ਸਟੋਲ ਵਗੈਰੇ ਬ ਚੁੰਨੀ ਵਗੈਰਾ ਵੀ ਦੁਪੱਟਾ ਮੂੰਹ ਤੇ ਬੰਦ ਕੇ ਫੇਰ ਵੀ ਨਿਕਲ ਸਕਦੀ ਹਨਾ, ਹੁਣ ਤਾਂ ਤਾਂ ਉਥਰਾ ਵੀ ਕਰ ਲੈਣੀ ਹ ਮੈਂ ਪਰ ਯ ਦੇਖ ਨਾ ਕਿਤਨਾ ਕਲਾਈਮੇਟ ਵੀ ਕਿਸ ਤਰਾਂ ਉਸ 'ਚ ਇੰਨਾ ਪੋਲਿਊਸ਼ਨ ਅੱਜ ਕਲ ਤਾਂ ਪਾਣੀ ਵੀ ਕਿੰਨਾ ਖਰਾਬ ਆ।
ਬਹੁਤ
ਹਾਂ ਸਾਡਾ ਪਾਣੀ ਤਾਂ ਇੰਨਾ ਖ਼ਰਾਬ ਹੈ ਪੀਣੇ ਲਾਇਕ ਨਹੀ। ਮੁਨਸਪਾਲਟੀ ਤਾਂ ਹਾਂ ਪਿਲਿਆ ਪਿਆ ਮੇਲਾ ਮੇਲਾ ਜ ਪਾਣੀ ਹੈ ਗੰਦਾ ਜੇ ਇੱਕਦਮ
ਨਿਆਣਿਆਂ ਦੇ ਲਈ ਡਰ ਲੱਗਣ ਡਿਆ ਨਾ।
ਡਰ ਲੱਗਦਾ ਮੈਂ ਤਾਂ ਬੱਚਿਆਂ ਨੂੰ ਫਿਰ ਇੰਨ ਕੇਂਏ ਤੂੰ ਉਬਾਲ ਕੇ ਹੀ ਦਿਆ ਕਰ ਪਾਣੀ ਫ ਫਿਰ ਅਸੀ ਹਾਂ ਨਹੀਂ ਫਿਰ ਅ ਅਸੀ ਆਉਣ ਨਾ ਜੇ ਜਾਰ ਨੀ ਹੁੰਦਾ ਆਪਣਾ ਜਾਰ ਦਾ ਆਰੂ ਤਾਂ ਪਾਣੀ ਉਹ ਚਾਲੂ ਕੀਤਾ ਪੀਣੇ ਵਾਸਤੇ ਤੇ ਬਾਕੀ ਇਹ ਜਿਹੜਾ ਨਹਾਣੇ ਵਾਸਤੇ ਯੂਜ ਕਰਨੇ ਵਾਸਤੇ ਉਹ ਤਾਂ ਅਸੀਂ ਇਹੀ ਪਾਣੀ ਯੂਜ ਕਰਣੇ ਆ।
ਹਾਂਜੀ
ਰਾ ਪੀਣ ਵਾਸਤੇ ਅਸੀਂ ਆਰੋ ਦਾ ਹੀ ਪਾਣੀ ਯੂਜ
ਹਾਂ ਅਸੀ ਵੀ ਉਹੀ ਕਰਦੇ ਹਾਂ ਆਰੋ ਦਾ ਈ।
ਹਾਂ ਕਿਉਂਕਿ ਇਹ ਪਾਣੀ ਵੀ ਨਹੀ ਨਾ ਅੱਜ ਕੱਲ੍ਹ ਸਾਫ਼
ਤਾਂ ਮਟਕੇ ਦਾ ਵੀ ਬਹੁਤ ਵਧੀਆ।
ਮਟਕੇ ਤਾਂ ਵਧੀਆ ਪਰ ਫਿਰ ਉਹ ਜਾਰ 'ਚੋਂ ਕੜ ਕੇ ਆਰ ਚੋਂ ਕੱੜ ਕੇ ਫੇਰ ਮਟਕੇ 'ਚ ਪਾ ਕੇ ਕਿਉ ਅਂ ਕਿਉਕਿ ਹਾਂ ਪਰ ਕਿਉਂਕਿ ਇਹ ਗੰਦਾ ਪਾਣੀ ਇਸ ਤਰ ਮਟਕੇ 'ਚ ਪਾ ਕੇ ਤਾਂ ਬੱਚੇ ਬੜੇ ਬਿਮਾਰ
ਨਹੀ- ਨਹੀ ਉਹ ਬਹੁਤ ਹੋ ਜਾਣਾ।
ਹਾਂ ਮੇਰੇ ਬੱਚੇ ਤਾਂ ਵਿਚਕਾਰ ਇੰਨੇ ਬਿਮਾਰ ਪਏ ਗ ਸੀ ਉਹ ਪਾਣੀ ਕਰਕੇ ਤੇ ਦੁੱਧ ਵੀ ਮਿਲਾਵਟ ਵੱਲ ਆਉਣ ਲੱਗਿਆ ਸੀਗਾ ਨਾ ਵਿਚਕਾਰ ਸਾਡੇ ਇਧਰ ਤਾਂ ਇੰਨੇ ਕੇਸਿਸ ਹੋਏ ਨੇ। ਦੂਧ ਤੇ ਪਾਣੀ ਮਿਲਾਵਟ ਵਾਲਾ ਹਾਂ। ਤੇ ਦੂਧ ਨਾਲ ਤਾਂ ਮੇਰੇ ਛੋਟੀ ਲੜਕੀ ਹੈ ਨਾ ਉਸਨ ਦੂਧ ਦਿੱਤਾ ਤੇ ਇੰਨੇ ਉਸ ਨਾਲ ਉਲਟ ਉਲਟੀਆਂ ਤੇ ਲੂਜ ਮੋਸ਼ਨ ਹਾਂ ਤੇ ਫਿਰ ਡਾਕਟਰ ਕਹਿੰਦੇ ਕਿ ਪਾਣੀ ਕਰਕੇ ਹੋ ਗਿਆ ਤੁਹਾਡਾ ਤੁਸੀਂ ਪਹਿਲੇ ਤਾਂ ਪਾਣੀ ਬੱਚਿਆਂ ਨੂੰ ਉਬਾਲ ਕੇ ਬੋਇਲ ਕਰਕੇ ਹੀ ਪਾਣੀ ਦੋ। ਉਸ ਬਿਨਾਂ ਤਾਂ ਪਾਣੀ ਨੀ ਦੇਣਾ ਤੁਸੀ ਬੱਚਿਆਂ ਨੂੰ।
ਨਿਆਣੇ ਲਈ ਸਭ ਚੀਜ਼ਾਂ ਹਾਰਮਫੁਲ ਹੈ ਪੋਲੂਸ਼ਨ ਹੋ ਗਿਆ ਹੈ ਸਭ ਪਾਣੀ ਹੋ ਗਿਆ ਏ। ਸਭਨਾ ਬੜਾ ਹਾਰਮੁਲ ਬੱਚ
ਹਾਂ ਅੱਛਾ ਹਾਂ ਅੱਜ ਕੱਲ੍ਹ ਜਾੜ ਵੜ ਵੀ ਕੱਟ ਹੋ ਗਏ ਨਾ ਲੋਕ ਕਿੰਨੇ ਪੇੜ ਕੱਟ ਕਰਦੇ ਨੇ ਕਿੰਨਾ ਕਰਦੇ ਨੇ। ਹਾਂ ਉਸ ਨਾਲ ਪੋਲਿਊਸ਼ਨ ਜ਼ਿਆਦਾ ਹੋ ਗਿਆ।
ਲੋਕੀ ਬੋਲਦੇ ਸਾਡੇ ਘਰਾਂ ਦੇ ਵਿੱਚ ਝਾੜ ਅਸੀ ਨੀ ਰੱਖਣਾ। ਅਜ ਕੱਲ ਘਰਾਂ ਨੂੰ ਮਤਲਬ ਇੰਨਾ ਇਹ ਕਰ ਕਰਕੇ ਰੱਖਿਆ ਕਿ ਝਾੜ ਝੂੜ ਕੁਛ ਰਹਿਣ ਹੀ ਨੀ ਦਿੱਤਾ।
ਨਹੀਂ ਰਹਿਣ ਦਿੰਦੇ ਤੁਸੀਂ ਕਿ ਬਨੋਗੇ ਸਾਡੇ ਸਾਹਮਣੇ ਨਾ ਇੱਕ ਪਿੱਪਲ ਦਾ ਪੁਰਾਣਾ ਝਾੜ ਮਤਲਬ ਪੱਚੀ ਤੀਹ ਸਾਲਾਂ ਤੋਂ ਹੈ। ਪਰ ਉਹ ਕਹਿੰਦੇ ਉਸਦਾ ਕਚਰਾ ਜਿਸ ਤਰਾ ਉੱਡਦਾ ਸੀਗਾ ਨਾ। ਤੇ ਟੂਟਦੇ ਨੇ ਤਾਂ ਇਹ ਆਜੂ ਬਾਜੂ ਵਾਲਿਆਂ ਨੇ ਕੱਟ ਕਰ ਦਿੱਤਾ ਨਹੀਂ ਤਾਂ ਇੰਨੀ ਠੰਡੀ ਹਵਾ ਹੁੰਦੀ ਸੀਗੀ ਇਹ ਝਾੜਦੀ।
ਔਰ ਕੀ ਉਹਦੇ ਕਰਕੇ ਬੋਲਦੇ ਨਾ ਪੋਲਿਊਸ਼ਨ ਵੀ ਮਤਲਬ ਇੰਨਾ ਨਹੀਂ ਹੁੰਦਾ। ਹਾਂਜੀ
ਹਾਂ ਪਰ ਅੱਜ ਕੱਲ ਪੋਲਿਊਸ਼ਨ ਵੀ ਕਿੰਨਾ ਵੱਧ ਗਿਆ ਪੇੜ ਪੌਦੇ ਵੀ ਕੱਟ ਹੋ ਗਏ ਨਾ।
ਲੋਕੀ ਆਪਣੇ ਘਰਾਂ ਨੂੰ ਫੈਸ਼ਨ ਵਾਲੇ ਵੀ ਫੈਸ਼ਨ ਦੇ ਬੱਟੇ ਆ ਲੋਕ ਆਹ ਚੀਜ਼ਾਂ ਨੂੰ ਇਹ ਕਰੀ ਜਾ ਰਿਹਾ ਪਰ ਇਹ ਨੂੰ ਇਹ ਨ ਨਹੀਂ ਦੇਖਣ ਡਹਾ ਕਿ ਇਸ ਪੋਲਿਊਸ਼ਨ ਨਾਲ ਲੋਕੀ ਕਿੰਨੇ ਬਿਮਾਰ ਹੋ ਰਹੇ ਆ ਕਿੰਨੇ ਲੋਕਾਂ ਨੂੰ ਦਿੱਕਤ ਹੋਣ ਡਈ ਫਿਰ
ਪੋਲਿਊਸ਼ਨ ਕਰਕੇ ਵੀ ਕਿੰਨੇ ਬਿਮਾਰੀ ਅਸਤਮਾ ਹੋ ਗਿਆ ਬਾਲ ਤਮਾ ਤੁਸੀਂ ਦੇਖੋਗੇ ਇੰਨੇ ਛੋਟੇ ਛੋਟੇ ਬੱਚੇ ਦੋ ਤੋਂ ਤਿੰਨ ਦੀ ਕਿਸ ਕਿਸ ਨੂੰ ਤੇ ਜਨਮ ਤੋਂ ਹੀ ਆਉਂਦਾ ਇਸ ਸਮਾਂ
ਹਾਂ ਅੱਜ ਕੱਲ ਬਹੁਤ ਹੈ।
ਹਾਂ ਨਵੇਂ ਨਵੇਂ ਬਿਮਾਰੀਆਂ ਚੱਲ ਪਏ ਨੇ।
ਬਹੁਤ ਚੱਲ ਕੀ ਹੈ।
ਸਮਾਂ ਵੀ ਕਹਿੰਦੇ ਨੇ ਛੋਟੇ ਬੱਚਿਆਂ ਨੂੰ ਜਿਸ ਰਧਸ ਤਨ ਹੋਸਪਿਟਲ ਗਏ ਸੀਗੇ ਨਾ। ਦੋ ਢਾਈ ਸਾਲ ਦਾ ਹੀ ਬੱਚਾ ਉਸਨੂੰ ਅਸਥਮਾ ਉਸਨੂੰ ਪੰਪ ਬੱਚੇ ਨੂੰ ਕੀ ਪੰਪ ਸਮਝਣਾ ਹਾਂ ਅ ਸਮੇਂ ਤਾਂ ਪੰਪ ਬਹੁਤ ਥੋੜ੍ਹੀ ਵੀ ਵਿਚਾਰਾ ਬੱਚਾ ਕੁੱਝ ਯੂਜ ਕਰ ਸਕੇਗਾ। ਉਸਨੂੰ ਕਹਿੰਦੇ ਨੂੰ ਦੀ ਮੰਮੀ ਕਹਿੰਦੀ ਉਸਨੂੰ ਦਿਨ ਚੋ ਦੋ ਵਾਰ ਅਸੀ ਸਟੀਮ ਦੇਣੀ ਪੈਂਦੀ ਹੈ। ਨਵੀਲਾਈਜ਼ਰ ਨਾਲ ਹਾਂ। ਦੇਖੋ ਨਾ ਕਿੰਨੇ ਕਿੰਨੇ ਬਿਮਾਰੀਆਂ ਲੱਗੇ ਨੇ ਪੋਲਿਊਸ਼ਨ ਕਰਕੇ। ਹਾਂ। ਪਾਣੀ ਦਾ ਵੀ ਬੜਾ ਪੋਲਿਊਸ਼ਨ ਹੋ ਗਿਆ ਨਾ ਅੱਜ ਕੱਲ੍ਹ।
ਹਾਂ।
ਹੋਰ ਕੀ ਕਰ ਰਹੇ ਸੀਗੇ ਤੁਸੀਂ।
ਹਾਂਜੀ ਬਸ ਕੁਛ ਨੀ ਕੁਛ। ਕੁਛ ਨੇ ਕੁਛ ਨੇ ਹਾਂਜੀ ਹਾਂਜੀ ਵਧੀਆ।
ਹਾਂਜੀ।
ਤਾਂ ਹਾਂਜੀ ਹੋਰ ਦੱਸੋ?
ਬੱਚਾ ਬੜਾ ਤੰਗ ਕਰਦੇ ਨੇ।
ਨਿਆਣਿਆਂ ਨੂੰ ਲੈ ਕੇ ਤਾਂ ਬਹੁਤ ਹੈ।
ਮੈਂ ਵੀ ਬਸ ਬੈਠ ਟੀ ਹੋਈ ਸੀ ਹੁਣ ਵ ਸਾਰਾ ਦਿਨ ਵੀ ਕੀ ਕਰੀਏ ਨਾ ਫਿਰ ਬੱਚਿਆਂ ਨੂੰ ਹੁਣ ਕਲਰ ਇੱਕ ਬੁੱਕ ਪਕੜਾ ਦਿੱਤੀ ਹੈ ਮੈਂ ਕਿਹਾ ਚੱਲ ਤੂੰ ਥੋੜਾ ਟਾਈਮ ਪਾਸ ਕਰ
ਹੋਰ?
ਹਾਂਜੀ।
ਹੋਰ ਤਰਸਤ ਦੀ
ਹਾਂਜੀ ਬਸ ਵਧੀਆ ਇਹੀ ਸਭ ਏਦਾਂ ਹੀ। ਮਤਲਬ ਚੱਲ ਰਿਹਾ ਪੋਲਿਊਸ਼ਨ ਨੂੰ ਲੈ ਕੇ ਅਸੀਂ ਮੈਂ ਬਾਹਰ ਨ ਨਿਕਲਦੀ ਹਾਂ ਜਿਆਦਾ।
ਹਾਂ ਨਾ।
ਨ ਮਨਨਾ ਕੀਤਾ ਹੋਇਆ ਘਰੋਂ ਬਾਹਰ ਨਿਕਲਣ ਆਪਣੇ ਹਸਬੈਂਡ ਬੋਲੋਗੇ ਕਿ ਹੁਣ ਗੱਡੀ ਚ ਲੈ ਕੇ ਜਾਂਦੇ ਹੁੰਦੇ ਸੀਗੇ। ਗੱਡੀ ਕਰਨ ਤਾਂ ਮੈਨੂੰ ਗੱਡੀ ਦਿੱਤੀ ਸੀ ਸਰਵਿਸਿੰਗ ਨੂੰ ਇਹਨਾਂ ਨੇ। ਮੈਨੂੰ ਬੋਲ ਦਿੰਦਾ ਕਿ ਜਸਵੀਰ ਨਹੀਂ ਬਿਲਕੁਲ ਨਹੀਂ ਜਾਣਾ।
ਹਾਂ।
ਤੁਸੀਂ ਘਰੇ ਹੀ ਰਹੋ ਨਕੀ ਨਹੀਂ ਤੈਨੂੰ ਸਹਿਣ ਨਹੀਂ ਹੁੰਦਾ ਕਟਾ ਤੁਸੀਂ। ਨਹੀਂ ਬਰਦਾਸ
ਹਾਂ ਆਟੋ ਵਗੈਰੇ ਦਾ ਵੀ ਬੜਾ ਧੂੰਆ ਹੁੰਦਾ ਨਾ ਗੰਦਾ।
ਬਹੁਤ ਹੁੰਦਾ ਆ ਪਰ ਕੀ ਬਾਰਿਸ਼ ਵੀ ਹੋ ਰਹੀ ਹੈ ਨਾ ਬਾਰਿਸ਼ ਕਰੀਏਗੀ ਨਿਆਣਣੇ ਨੂੰ ਲੈ ਕੇ ਜਾਣ ਲੋਓ ਔਖਾ ਹੋ ਰਿਹਾ।
ਚਿੱਕੜ ਵਿਕੜ ਵੀ ਬੜਾ ਹੋਇਆ ਪਿਆ ਬੱਚਿਆਂ ਨੂੰ ਲੈ ਕੇ ਜਾਣਾ ਮੁਸ਼ਕਿਲ ਬਾਹਰ। ਹਾਂ ਤੇ ਪਾਣੀ ਵੀ ਜਿਹੜਾ ਇਕੱਠਾ ਹੋ ਜਾਂਦਾ ਉਸ ਨਾਲ ਵੀ ਬੜੇ ਮੱਛਰ ਆ ਜਾਂਦੇ ਨੇ ਹਨਾ।
ਹਾਂਜੀ।
ਬਾਰਿਸ਼ ਦਾ ਜਿਹੜਾ ਪਾਣੀ ਇਕੱਠਾ ਹੋ ਜਾਂਣਾ ਨਾ।
ਨਿਆਣਿਆਂ ਨੂੰ ਲੈ ਕੇ ਫ ਇਹ ਨਾ ਬੋਲਦੇ ਕਿ ਨਹੀਂ ਏਦਾਂ ਨੀ ਕਰਨਾ ਤੁਸੀ ਰਹਿਣ ਦੋ।
ਹਾਂ।
ਕੁੱਝ ਵੀ ਲੈ ਕੇ ਆਉਣਾ ਕੋਈ ਵੀ ਚੀਜ਼ ਹੈ ਉਹ ਚਲੇ ਜਾਂਦੇ ਆ ਸਬਜ਼ੀ ਲੈਣ ਨੂੰ ਵੀ ਨਾ। ਸਬਜ਼ੀ ਲੈਣ ਵੀ ਆਪੇ ਹੀ ਚਲੇ ਜਾਏਗੇ ਹਰ ਚੀਜ਼ ਆਪੇ ਕਰ ਲੈਂਦੇ ਆ। ਕਿਉਂਕਿ ਮੈਨੂੰ ਇਹ ਚੀਜ਼ਾਂ ਚਲਦੀਆਂ ਨੇ ਨਾ।
ਹਾਂ- ਹਾਂ -ਹਾਂ।
ਮੈਨੂੰ ਬਹੁਤ ਪ੍ਰੋਬਲਮ ਹੁੰਦਾ ਆ।
ਅੱਛਾ ਤੁਹਾਨੂੰ ਪਹਿਲੇ ਤੋਂ ਹੀ ਹੈਗਾ ਨਾ ਇਸ ਤਰ੍ਹਾਂ
ਬਚਪਨ ਤੋਂ ਬਚਪਨ ਤੋਂ ਹੈਗਾ ਬਚਪਨ ਤੋਂ ਹੀ ਇਹ ਚੀਜ਼ ਦੀ ਬਹੁਤ ਪ੍ਰੋਬਲਮ ਹੈ।
ਫਿਰ ਤੁਸਾਨੂੰ ਹੋਰ ਕੁਝ ਮਤਲਬ ਮੈਡੀਟੇਸ਼ਨ ਵਗੈਰਾ ਵੀ ਹੈਗਾ ਇਸਦਾ ਕਿ ਨਹੀ।
ਇਹ ਹੈਗਾ ਤਾਂ ਆ ਕਰਨ ਨੂੰ ਟਾਈਮ ਹੀ ਨਹੀ ਆ।
ਹਾਂ।
ਕਿੱਦਾਂ ਕਰਾਂ ਉਹੀ ਤ ਔਖਾ ਆ।
ਉਹ ਕਹਿੰਦੇ ਨੇ ਇੱਕ ਨਾ ਕੋਈ ਤਾਂ ਵੀ ਛੋਟਾ ਜਿਹਾ ਪੇੜ ਮਿਲਦਾ ਪਤਾ ਨੀ ਉਸਦਾ ਕੀ ਨਾਮ ਹੈ ਏਅਰ ਪਿਊਰੀਫਾਇਰ ਏ। ਮਤਲਬ ਘਾਰ 'ਚ ਅਗਰ ਤੁਸੀੇ ਉਹ ਪੇੜ ਲਗਾ ਦੇ ਸਨ ਤਾਂ ਕੰਮ
ਆਪਾਂ ਹਾਲ ਦੇ ਵਿੱਚ ਵੀ ਰੱਖ ਸਕਦੇ ਹਾਂ ਹੈਗਾ ਆ ਮੇਰੇ ਹਸਬੈਂਡ ਨੇ ਨਾ ਲੈ ਕੇ ਰੱਖਿਆ ਆ।
ਕਹਿੰਦੇ ਨੇ ਅਗਰ ਉਹ ਪੇੜ ਮਤਲਬ ਛੋਟਾ ਜਿਹਾ ਇਸ ਤਰ੍ਹਾਂ ਬੂਟਾ ਹੈਗਾ ਜਾ ਤੇ ਕਹਿੰਦੇ ਅਗਰ ਉਹ ਲਗਾ ਲੇ। ਤਾ ਨੂੰ ਤਾਂ ਕਾਰਜ ਮਤਲਬ ਹਵਾ ਜਿਹੜੀ ਪਿਊਰੀਫਾਈ ਹੁੰਦੇ ਰਹੇਂਦੀ। ਨਾਲ ਕਰੇ ਵੀ ਤੁਹਾਨੂੰ ਕੋਈ ਪੋਲਿਊਸ਼ਨ ਵਗੈਰਾ ਨਹੀਂ ਲੱਗੇਗਾ।
ਹਾਂਜੀ- ਹਾਂਜੀ -ਹਾਂਜੀ ਉਹ ਨਾ ਇਹਨਾਂ ਨੇ ਲਗਾਇਆ। ਘਰ ਦੋ- ਦੋ ਲਗਾਏ ਇੱਕ ਬੈਡਰੂਮ ਚ ਔਰ ਇੱਕ ਹਾਲ ਦੇ ਵਿੱਚ ਵੀ ਆ।
ਹਾਂ- ਹਾਂ- ਹਾਂ।
ਹਾਂਜੀ ਇਹ ਦੋ ਲਗਾਏ ਹ ਦੋ ਜਗ੍ਹਾ ਲਗਾਏ।
ਅੱਛਾ ਤਾਂ ਹੈ ਉਸ ਨਾਲ ਕੁਛ ਫ਼ਰਕ ਹੈਗਾ ਤੁਹਾਨੂੰ
ਨਹੀਂ ਹੈ ਜਿੰਨਾ ਹੋਣਾ ਚਾਹੀਦਾ ਹੈ।
ਅੱਛਾ ਹਾਂ ਮੈਂ ਵੀ ਕਿਹਾ ਮੈਂ ਤੁਹਾਨੂੰ ਤੁਹਾਨੂੰ ਪੁੱਛੋਗੀ ਤੁਸੀਂ ਪਿੱਛੇ ਕਹਿ ਰਹੇ ਸੀਗੇ ਨਾ ਮੈਂ ਕੁਛ ਤਾਂ ਵੀ ਲਗਾਇਆ ਘਰੇ ਹਾਂ।
ਤੁਸੀੇ ਨੂੰ ਵੀ ਨੀ ਚੱਲਦਾ ਨਾ।
ਨਹੀਂ ਨਾ ਮੈਨੂੰ ਤਾਂ ਪੜ੍ਹੀਏ ਕੀ ਕਹਿੰਦੇ ਪੋਲਿਊਸ਼ਨ ਮੈਨੂੰ ਇਸਰਡਸਟ ਦੇ ਵੀਲਰ ਜੀ ਅਗਰ ਆਪਾਂ ਝਾੜੂ ਮਾਰੋ ਨਾ ਤਾਂ ਫ ਮੈਨੂੰ ਇੰਨੇ ਛਿੰਕ ਆਉਂਦੇ ਨੇ ਇੰਨੇ ਛਿੰਕ ਆਉਂਦੇ ਨੇ। ਡਸਟ ਦੀ ਅਲਰਜੀ ਹੈ ਮੈਨੂੰ ਮੈਂ ਦੀਵਾਲੀ ਵਗੈਰਾ ਦੀ ਵੀ ਸਾਫ਼ ਸਫ਼ਾਈ ਅਗਰ ਖੜਾ ਨਾ ਤਾਂ ਮੈਂ ਚਾਰ ਦਿਨ ਤਾਂ ਬਿਮਾਰ ਹੋ ਜਾਣੀ ਆ।
ਮੈਂ ਨਹੀਂ ਕਰਦੀ।
ਹਾਂ ਮੈਨੂੰ -ਮੈਨੂੰ ਡਸਟ ਤੇ ਜੋ ਵੀ ਕੰਮ ਹਨ ਨਾ ਡਸਟਿੰਗ ਵਗੈਰਾ ਕਰੋ ਨਾ ਤਾਂ ਫਿਰ ਮੈਨੂੰ ਛਿੰਕਾ ਚਾਲੂ ਹੋ ਜਾਂਦਾ ਸਰਦੀ ਸਰਦੀ ਚਾਲੂ ਹੋ ਜਾਂਦੀ ਹੈ।
ਹਾਂਜੀ ਨਹੀਂ ਮੈਨੂੰ- ਮੈਨੂੰ ਬਹੁਤ ਹੁੰਦਾ ਆ ਮੈਨੂੰ ਵੀ ਬਹੁਤ ਹੁੰਦੀ ਪ੍ਰੋਬਲਮ ਔਰ ਮੈਨੂੰ ਛਿੱਕਾ 'ਚ ਸ਼ੁਰੂ ਹੋ ਗਈਆਂ ਨਾ ਬਸ ਫਿਰ
ਹਾਂ ਮੈਨੂੰ ਇੱਕ ਟਾਈਮ ਤੇ ਪੰਜ- ਪੰਜ ਛੇ- ਛੇ ਛਿੰਕ ਆ ਜਾਂਦੀ ਦੀਦੀ
ਮੇਰੀ ਵੀ ਰੁਕਦੀਆਂ ਨੀ ਹੈ ਮੈਨੂੰ ਵੀ ਪ੍ਰੋਬਲਮ ਬਹੁਤ ਹੈ।
ਡਸਟ ਦੀ ਮੈਨੂੰ ਐਲਰਜੀ ਹੈ ਪਹਿਲੇ ਤੋਂ
ਮੈਨੂੰ ਵੀ ਬਚਪਨ ਤੋਂ ਹੀ ਹੈ ਮੈਨੂੰ ਤਾਂ
ਜਿਸ ਤਰ੍ਹਾਂ ਜਾਂ ਬਾਹਰ ਦੀ ਵਿੱਚ ਜਿਸ ਤਰ੍ਹਾਂ ਧੂਲ ਮਿੱਟੀ ਹੋਵੇ ਨਾ।
ਮੈਂ ਸਹਿਣ ਨਹੀਂ ਕਰ ਸਕਦੀ, ਮੈਂ ਕੁਛ ਅਗਰ ਹਾਂ ਬਾਈ ਚਾਂਸ ਕਰ ਰਹੀ ਹਾ ਨਾ, ਤਾਂ ਫਿਰ ਮੈਂ ਤੇ ਕੱਪੜਾ ਬਣ ਕੇ, ਫੇਰ ਹੀ ਕਰਨਾ
ਹਾਂ ਹਾਂ ਹਾਂ
ਚਲੋ ਭੇਣ ਜੀ, ਮੈਂ ਤੁਹਾਨੂੰ ਕਰਦੀ ਹਾਂ। ਫੋਨ ਆ ਰਿਹਾ, ਹਾਂਜੀ, ਔਕੇ ਹਾਂਜੀ ਹਾਂਜੀ ਹਾਂਜੀ ਔਕੇ। ਬਾਏ।